ਹੋ
ਹੈਲੋ। ਸਸ੍ਰੀ ਕਾਲ ਜੀ। ਤਾਡੀ ਵਾਜ ਨੀ ਆ ਰੀ। ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਜੀ।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
ਕੀ ਕਾਲ। ਵਧੀਆ। ਹਾਂਜੀ ਹਾਂਜੀ ਤੁਸੀ ਸੁਣਾਔ ਤੁਹਾਡਾ ਕੀ ਹਾਲ ਏ
ਹੋਰ ਅਸੀ ਵੀ ਠੀਕ ਹਾਂ ਸਾਰੇ ਵਦੀਆ ਘਰ ਤੁਸੀਂ ਤੁਹਾਡੇ ਘਰ ਸਾਰੇ ਠੀਕ ਨੇ
ਹਾਂਜੀ ਠੀਕ ਵਧੀਆ ਸਭ ਠੀਕ ਹੋਰ ਸੁਨਾਔ
ਅਸੀਂ ਨਾ ਅ ਸਲਾਹ ਬਣਾਈ ਸੀ ਯਾਤਰਾ ਲੈਜਾਣ ਦੀ
ਹਜੁਰੂ ਸਾਹਿਬ ਦੀ ਅੱਸੀ ਯਾਤਰਾ ਬਣਾਈ ਸੀ ਹਾਂਜੀ ਤੇ ਅਸੀਂ ਪੁੱਛਣਾ ਸੀ ਬਈ ਤੁਸੀਂ ਜਾਣਾ ਏ ਸਾਡੇ ਨਾਲ
ਪਰ ਇਸ ਟੇਮ ਗਰਮੀ ਜ਼ਿਆਦਾ ਹੋਏਗੀ
ਕੀ ਅੱਸੀ ਇਸ ਵਾਰੀ
ਟ੍ਰੇਨ ਏਸੀ ਟ੍ਰੇਨ ਪਰ
ਅੱਛਾ ਤੇ ਕਿੰਨੀ ਟਿਕਟ ਹੋਏਗੀ ਉਸ ਦਾ ਖਰਚਾ ਕਿੰਨਾ ਹੋ ਜਾਏਗਾ
ਟਿਕਟ ਤੇ ਉਸ ਦੇ ਮਨ ਕੇ ਚਲੋ ਇੱਕ ਸਾਈਡ ਦੀ ਚਾਰ ਹਜ਼ਾਰ ਤੋਂ ਪੰਜ ਹਜ਼ਾਰ ਦੇ ਅੰਦਰ-ਅੰਦਰ ਹੋਏਗੀ
ਅੱਛਾ ਅੱਛਾ
ਹਾਂਜੀ ਹਾਂਜੀ ਤੇ ਹਾਂਜੀ
ਹਜੂਰ ਸਾਹਿਬ ਜਆਦਾ ਗਰਮੀ ਹੈਗੀ ਨਾ
ਅ
ਹਮ
ਹਜੂਰ ਸਾਹਿਬ
ਹਾਂਜੀ
ਉਥੇ ਵੀ ਅਸੀ ਏਸੀ ਵਾਲਾ ਕਮਰਾ ਲਵਾਂਗੇ
ਅੱਛਾ ਜੀ ਤੇ ਫੇਰ ਖਰਚਾ ਜਿਆਦਾ ਹੋ ਜਾਏਗਾ ਗਾ ਨਾ
ਖਰਚੇ ਦੀ ਟੈਂਸ਼ਨ ਨਾ ਲਓ ਖਰਚਾ ਅਸੀ ਮਿਲਜੂਲ ਕੇ ਕਰ ਲਾਂਗੇ ਆਪਣਾ ਹਿਸਾਬ ਨਾਲ ਸਾਰੇ
ਅੱਛਾ ਜੀ
ਅੱਛਾ
ਚਲੋ ਕੋਈ ਨੀ ਦੱਸਦਾ-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
ਜੇ ਅਸੀਂ ਪਤਾ ਕਰਕੇ ਦੱਸਾਂਗੇ ਅਜੇ ਪੁੱਛੀਏ ਮੈਂ ਜਰਾ ਜਿਹਨੂੰ ਪੁੱਛ ਲਾ ਨਾ ਇੱਕ ਦੋ ਚਾਰ ਜਣਿਆਂ ਨੂੰ ਜੇ ਉਹਨਾਂ ਦੀ ਹਾਂ ਹੁੰਦੀ ਏ ਤੇ ਫਿਰ ਅਸੀਂ ਤਹਾਨੂੰ ਦੱਸ ਦਾਂਗੇ ਹਾਂਜੀ ਤੇ ਹਾਂਜੀ ਫੇਰ ਮੈਂ ਆਪਣੇ ਆਪ ਹਾ ਨਹੀਂ ਨਾ ਕਰ ਸਕਦੀ ਨਾ ਜੇ ਅਗਰ ਤੁਸੀਂ ਅਸੀਂ ਹੁਣ ਕਿਸੇ ਆਸ ਪੜੋਸ ਚ ਪੁੱਛਾਂਗੇ ਫੇਰ ਉਹਨਾਂ ਦਾ ਕੀ ਡਿਸੀਜ਼ਨ ਏ ਤਾਂ ਹੀ ਦੱਸੋ ਦੱਸੂਗੇ
ਤੇ ਹਾਂ ਮਤਲਬ ਤੁਸੀਂ ਉੱਥੇ ਕਿ ਨਾਮ ਏ
ਕਿਤੇ ਵੀ ਮਤਲਬ ਗੁਰਦੁਆਰੇ ਦੀ ਸੁਸਾਇਟੀ ਘੁੰਮ ਲੋ ਹਾਂਜੀ-ਹਾਂਜੀ। ਗੁਰਦੁਆਰੇ ਸੇਵਾ ਕਰਦੇ ਹਾਂਜੀ ਹਾਂਜੀ ਕੋਈ ਨੀ ਤੁਹਾਨੂੰ ਪੁੱਛ ਕੇ ਅਸੀ ਹਾਂਜੀ ਅੱਛਾ ਜੀ। ਉਹਨਾਂ ਨੇ ਤਾਂ ਜਾਣਾ ਈ ਜਾਣਾ ਤੇ ਹਾਜੀ ਹਾਂਜੀ। ਕੋਈ ਨੀ ਅਸੀਂ ਤੁਹਾਨੂੰ ਦੱਸਾਂਗੇ ਪੁੱਛ ਕੇ ਜਿੰਨੇ ਕੁ ਮੈਂਬਰ ਹੋ ਜਾਣਗੇ ਨਾ ਉਹਨਾਂ ਦੇ ਹਿਸਾਬ ਨਾਲ।
ਤੇ ਬਾਕੀ ਫਿਰ ਉੱਥੇ ਕੀ ਨਾਮ ਐ ਉੱਧਰ ਜਾਵਾਂਗੇ ਗੁਰੂ ਧਾਮਾਂ ਦੇ ਦਰਸ਼ਨ ਕਰਾਂਗੇ ਸਾਰੇ। ਹਜ਼ੂਰ ਸਾਹਿਬ ਉੱਥੇ ਜਿੰਨੇ ਵੀ ਲੋਕਲ ਗੁਰਦੁਆਰੇ ਨੇ ਹੋਰ ਉੱਥੇ ਇੱਕ ਭਗਤ ਜੀ ਦਾ ਜਨਮ ਸਥਾਨ ਵੀ ਹੈਗਾ। ਭਾਈ ਨਾਨ ਦੇ ਸ਼ਹਿਰ ਉੱਥੇ।
ਅੱਛਾ-ਅੱਛਾ, ਹੁਣ ਅਸੀ ਵੀ।
ਗੁਰੂ ਨਾਨਕ ਦੇਵ ਜੀ ਦਾ। ਉੱਧਰ ਵੀ ਜਾਣਾ ਉੱਥੇ ਮਤਲਬ ਸਾਰਾ ਅਸੀਂ ਵੇਖ ਕੇ ਆਵਾਂਗੇ ਜਿੰਨਾ ਵੀ ਹੈਗਾ।
ਠੀਕ ਐ ਜੀ।
ਹੋਰ ਸੁਣਾਓ ਜੀ? ਨਹੀਂ ਬਸ ਅਸੀਂ ਇਹੀ ਪੁੱਛ ਬਸ ਭਰਾ ਲੈ ਕੇ ਰਦੇ ਸਾਰੀ।
ਤੇ ਫੇਰ ਅਸੀਂ ਉਸ ਬੰਦਿਆਂ ਦੇ ਹਿਸਾਬ ਨਾਲ ਆਪ ਆਪਣਾ ਅਰੇਂਜਮੈਂਟ ਵੀ ਕਰਨਾ ਨਾ।
ਠੀਕ ਐ,
ਨੀ ਜਾ ਹੋਇਆ ਟ੍ਰੇਨ ਚ ਫੇਰ ਅਸੀਂ ਏਸੀ ਵਾਲੀ ਬੱਸ ਕਰ ਲਾਂਗੇ। ਸਲੀਪਰ ਬਸ ਹੋਏਗੀ, ਹਾਂਜੀ ਹਾਂਜੀ ਓਦੇ ਚ ਆਪਣਾ ਆਰਾਮ ਨਾਲ ਲੇਟ ਕੇ ਜਾਓ ਸਾਰੇ। ਫਿਰ ਬੱਸ ਦਾ ਖਰਚਾ ਤਾਂ ਟ੍ਰਰੇਨ ਤੋਂ ਵੀ ਜ਼ਿਆਦਾ ਹੋਏਗਾ? ਕੋਈ ਗੱਲ ਨੀ ਉਹ ਬਾਕੀ ਅਸੀਂ ਤੁਹਾਡੇ ਕੋਲ ਓਨੇ ਈ ਪੈਹੇ ਲਵਾਂਗੇ ਜਿੰਨੇ ਜੇਡ ਹੈਗੇ ਨੇ, ਬਾਕੀ ਅਸੀ ਤੇ ਯਾਤਰਾ ਲੈ ਕੇ ਚੱਲੇ ਹਾਂ ਅਸੀਂ ਤੇ ਪੁੱਛ ਰਹੇ ਸੀ ਸਾਰਿਆਂ ਨੂੰ। ਸਾਡੇ ਜਿੰਨੇ ਦਸ ਪੰਦਰਾਂ ਜਣੇ ਹੈਗੇ ਨੇ ਨਾ ਜਿਹੜੇ ਹੈਗੇ ਨੇ ਬੰਦੇ ਸੋਸਾਈਟੀ ਦੇ ਔਰ ਉੱਥੇ ਮਾਤਾ ਸਾਹਿਬ ਹਾਂਜੀ, ਮਾਤਾ ਸਾਹਿਬ ਕੋਰ